ਹੈਲੋ
ਹ ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਕਿੱਦਾਂ ਠੀਕ ਹੋ।
ਬਸ ਵਧੀਆ ਤੁਸੀਂ ਦੱਸੋ
ਹਾਂਜੀ ਹੋਰ ਖਾਣਾ ਖੁਣਾ ਖਾ ਲਿਆ।
ਹਾਂਜੀ ਖਾ ਲਿਆ, ਹੁਣੇ ਖਾਧੀ ਰੋਟੀ ਅਸੀ ਥੋੜ੍ਹੀ ਦੇਰ ਪਹਿਲੇ ਹੀ
ਹਾਂਜੀ ਅੱਛਾ -ਅੱਛਾ ਜੀ ਹਾਂਜੀ ਅਸੀਂ ਬਸ ਹਾਂਜੀ ਹੁਣੇ -ਹੁਣੇ। ਫ੍ਰਰੀ ਹੋ ਕੇ ਹਟੀ ਆਂ ਹਾਲੇ ਹਾਂਜੀ।
ਸ
ਹਾਂਜੀ, ਬਸ ਬੱਚੇ ਤੁਹਾਨੂੰ ਪਤਾ ਜਿੱਦ ਕਰਦੇ ਆ ਕਿਸੇ ਚੋਲ ਖਾਣੇ ਆ ਕੋਈ ਖਿਚੜੀ। ਫਿਰ ਮੈਂ ਕਿਹਾ ਚਲੋ ਮੈਂ ਕਿਹਾ ਅੱਜ ਖਿਚੜੀ ਬਣਾਉਦੇ ਸਾਰੇ ਜਾਣੇ ਉਹੀ ਖਾਂਦੇ ਇਕੱਠੇ। ਹਾਂਜੀ, ਦਿਲ ਨੀ ਕਰਦਾ ਰੋਟੀ ਰੂਟੀ ਖਾਣ ਨੂੰ ਹਮ ਗਰਮੀ ਬੜੀ ਹੁੰਦੀ ਰਾਤੀ ਹਾਂਜੀ
ਗਰਮੀ ਵੀ ਤੇ ਬਹੁਤ, ਬੱਤੀ ਵੀ ਕਦੀ ਭੱਜਦੀ ਹੈ ਕਦੀ ਆਉਂਦੀ ਹੈ
ਬਸ ਬਸ ਹਾਂਜੀ ਲਾਈਟ ਨੇ ਬੜਾ ਤੰਗ ਕੀਤਾ ਹੈ, ਕੋਈ ਕੰਮ ਨੀ ਹੁੰਦਾ ਕੱਪੜੇ ਧੋਣ ਮਸ਼ੀਨ ਲਾਈ ਹੁੰਦੀ ਨਾਲ ਹੀ ਲਾਈਟ- ਚਲੇ ਜਾਂਦੀ ਹੈ ਜਾਂ ਅਸੀਂ ਥੋੜੇ ਜਿਹੇ- ਵਧੀਆ ਫੇਰ ਲਾਈਟ ਚਲੇ ਜਾਂਦੀ ਹੈ, ਬੜਾ ਤੰਗ ਕੀਤਾ ਲਾਈਟ ਨੇ ਕੱਟ ਬੜੇ ਲੱਗਦੇ ਪਏ ਗਰਮੀ ਕਰਕੇ ਨਾ
ਹਾਂਜੀ ਹਾਂਜੀ ਗਰਮੀ ਵਿੱਚ
ਹਮ ਹਾਂਜੀ ਹਾਂਜੀ ਗਰਮੀ ਹੈ ਹੀ ਬਹੁਤ। ਉਹਨੀ ਗਰਮੀ ਹੋ ਰਹੀ ਹੁਣ ਦੇਖੋ ਸਰਦੀਆਂ ਦੇਖੋ ਕੀ ਹਾਲ ਹੁੰਦਾ ਹੁਣ। ਸਰਦੀ ਦਾ ਗਰਮੀ ਤੇ ਬਹੁਤ ਅੱਜ ਤੇ ਜ਼ਿਆਦਾ ਹੀ ਗਰਮੀ ਆ ਕੁਛ।
ਬਹੁਤ ਜ਼ਿਆਦਾ।
ਹਾਂ ਅੱਜ ਤੇ ਬਹੁਤ ਅੱਜ ਵੱਟ ਕੱਢੇ ਪਏ ਹਾਂਜੀ ਹਾਂਜੀ -ਹਾਂਜੀ ਅੱਜ ਤੇ ਬਹੁਤ ਹੀ ਜ਼ਿਆਦਾ ਟੈਂਪਰੇਚਰ ਸੀਗਾ।
ਹ
ਹਾਂ ਤੇ ਬਹੁਤ ਗਰਮੀ ਹੈ, ਹਾਂਜੀ ਫੋਰਟੀ ਸਿਕਸ ਹਾਂਜੀ ਹਾਂ ਇਨਾ ਹੀ ਆਉਣ ਦਿਆ ਟੈਂਪਰੇਚਰ। ਹਮ ਬਣਾਉਂਦੇ ਬਾਰ ਵਾਰ ਨਹਾ ਕੇ ਫ਼ਿਰ ਦੁਬਾਰਾ ਪਸੀਨਾ, ਫੇਰ ਦੁਬਾਰਾ ਪਸੀਨਾ ਥੋੜਾ ਕਿਤੇ ਜਾਣ ਨੂੰ ਦਿਲ ਹੀ ਨੀ ਕਰਦਾ ਪਿਆ
ਉਹ ਤਾਂ ਇੱਕ ਇਨਸਾਨ ਦੀ ਕੀ ਕਰੇ
ਸਹੀ ਗੱਲ ਹਾਂ ਸਹੀ ਗੱਲ ਹੈ ਨਾਵੇ ਵੀ ਕਿੰਨੀ ਵਾਰੀ ਬੰਦਾ, ਹਾਂਜੀ ਇਹ ਤਾਂ ਹੈ ਹੀ ਆ ਪਾਣੀ ਵੀ ਗਰਮ ਆਉਂਦਾ ਹਾਂਜੀ- ਹਾਂਜੀ। ਹਾਂ ਉਹ ਮਰਸੀਬਲ ਲੱਗਾ ਸਾਡੇ ਤੇ ਉਹ ਬੱਚੇ ਮੋਟਰ ਚਲਾਓ, ਹਾਂਜੀ ਠੰਡਾ ਆਉਂਦਾ ਥੋੜਾ ਜਿਹਾ ਤੇ ਫੇਰ ਮੋਟਰ ਚਲਾ ਕੇ ਤੇ ਟੱਪ ਭਰਦੀ ਆ ਟੱਪ ਭਰ ਕੇ ਫਿਰ ਮੋਟਰ ਬੰਦ ਕਰਦੀ ਆ ਫਿਰ ਇਹਦੇ ਪਾਪਾ ਸਗੋ ਉਹ ਬੋਲਦੇ ਕਹਿੰਦੇ ਬਾਰ ਬਾਰ ਨਾ ਮੋਟਰ ਚਲਾਓ ਕਿੰਹਣਦੇ ਤੁਸੀਂ।
ਹੁਣ ਬੱਚੇ ਜਦੋਂ ਨਹਾਉਂਦੇ ਆ ਉਹਦੇ ਫਿਰ ਚਲਾਉਣੀ ਪੈਂਦੀ ਹੈ ਹਮ। ਹਾਂਜੀ, ਹਾਂਜੀ ਉਹ ਕਹਿੰਦੇ ਨਹੀਂ ਮੰਮਾ ਮੋਟਰ ਚਲਾੳ ਫੇਰ ਨਾਣਾ
ਅੱਛਾ ਬਸ ਕੁਛ ਨੀ ਫਿਰ ਗਰਮ ਪਾਣੀ ਨਾਲ ਨਾ ਬੱਚੇ ਨਾ ਕੇ ਫਾਇਦਾ ਵੀ ਕਿਆ ਹੈ।
ਫੇਇਦਾ ਵੀ ਕਿਹਾ ਹਾਂਜੀ, ਹਾਂਜੀ ਬਿਲਕੁਲ ਸਹੀ ਗੱਲ ਟੈਂਕੀਆਂ ਚ ਵੀ ਪਾਣੀ ਇਕ ਦਮ ਗਰਮ ਹੋ ਜਾਂਦਾ ਵਾ।
ਯਾ ਤੇ ਠੰਡਾ ਪਾਣੀ ਹੋਏ ਤੇ ਨਾ ਕੇ ਥੋੜਾ ਚੈਨ ਤੇ ਪਏ
ਚੈਨ ਪਏ ਹਾਂਜੀ, ਹਾਂਜੀ ਬਸ ਨਾਹ ਕੇ ਨਾ ਫੇਰ ਏਸੀ ਥਲੇ ਬੈਠ ਜਾਓ ਫੇਰ ਨੀ ਗਰਮੀ ਲੱਗਦੀ ਹੈਗੀ। ਜੋ ਬਾਰ ਬਾਰ ਕਿਚਨ ਜਾਣਾ ਪੈਂਦਾ ਅੰਦਰ ਬਾਰ ਆਉਣ ਜਾਂਣ ਫਿਰ ਦਿੱਲੀ
ਫਿਰ ਏਸੀ ਵੀ ਕਿਆ ਕਰੇ ਬਾਰ ਬਾਰ ਤੇ ਲਾਈਟ ਭੱਜਦੀ ਪਈ ਹੇ।
ਲਾਈਟ ਭੱਜਦੀ ਪਈ ਹੇ ਹਾਏ ਕਮਰਾ ਵੀ ਨਹੀਂ ਠੰਡਾ ਹੁੰਦਾ ਹਾਂਜੀ।
ਨਾ ਬਿਲਕੁਲ ਵੀ ਨਹੀ ਹੁਣ ਵੀ ਇੰਨੀ ਪਰੇਸ਼ਾਨੀ ਹੋਹੀ ਹੈ ਬਹੁਤ ਜ਼ਿਆਦਾ।
ਹੋਰ ਕੀ ਹਮ ਲਾਈਟ ਨੇ ਬੜਾ ਤੰਗ ਕੀਤਾ ਹੋਇਆ ਤੇ ਉੱਤੋਂ ਗਰਮੀ ਨੇ ਮੱਤ ਮਾਰੀ ਹੋਈ ਹੈ।
ਹਮ
ਹੋਰ ਗਏ ਨੀ ਛੁੱਟੀਆਂ ਵਗੈਰਾ ਕੱਟਣ ਮੈਂ ਬਸ ਖਿਚੜੀ ਬਣਾਈ ਸੀ ਹਾਂਜੀ ਅੱਛਾ ਜੀ। ਹਾਂ
ਛੁੱਟੀਆਂ ਕਿੱਥੇ ਕੱਟਣੀਆਂ ਇੰਨੀ ਤੇ ਗਰਮੀ ਹੋਈ ਦੀ ਹੈ।
ਬਸ ਬਸ ਮੈਂ ਵੀ ਇਹੀ ਸੋਚਦੀ ਛੁੱਟੀਆਂ ਚ ਕੀ ਕਿਸੇ ਘਰ ਜਾਈਏ ਨਾ ਆਪਣੇ ਘਰ ਹੀ ਠੀਕ ਆ ਜਾਓ।
ਅਰੇ ਦੂਸਰੇ ਦੇ ਘਰ ਜਾ ਕੇ ਦੂਜੇ ਦੇ ਘਰ ਜਾ ਕੇ ਕਿਤੇ ਫੇਰ ਔਖਾ ਹੀ ਹੁੰਦਾ ਆਪਣੇ ਘਰ ਜਿੱਦਾਂ ਮਰਜ਼ੀ ਪਏ ਰਹੋ।
ਬਸ ਬਸ ਬਿਲਕੁਲ ਸਹੀ ਗੱਲ ਆ ਉਹਨਾ ਹੀ ਕੰਮ ਵੱਧ ਜਾਂਦਾ ਪਹਿਲੇ ਜੇ ਚਲੋ ਛੁੱਟੀਆਂ ਕੱਟਣ ਜਾਂਦੇ ਇਹ ਵੀ ਆ ਤੇ ਫਿਰ ਬੈਗ ਭਰ ਕੇ ਲੈ ਕੇ ਜਾਓ ਫਿਰਰ ਆ ਕੇ ਕਿਸੇ ਕੱਪੜੇ ਧੋਤੇ ਜਾਂਦੇ ਕਿਸੇ ਕਾਲੀ ਹੋ ਜਾਂਦੀ ਇੱਕਦਮ ਆਣਾ ਹੁੰਦਾ ਵਾ। ਵਾਪਿਸ ਫਿਰ ਕੱਪੜੇ ਲੈ ਕੇ ਆਓ ਘਰ ਆ ਕੇ ਫੇਰ ਧੋਵੋ ਇਹਦੀ ਆਪਣੀ ਰੂਟੀਨ ਬਣੀ ਆ ਉਹੀ ਠੀਕ ਰਹਿੰਦੀ ਹੈ। ਹਾਂ ਸਵੇਰੇ ਮੋਰਨਿੰਗ ਉੱਠੋ ਆਪਣੇ ਸਫਾਈਆਂ ਕਰਕੇ ਕੰਮ ਜੋਤ- ਜੁਤ ਜਗਾ ਕੇ, ਨਹਾ ਧੋ ਕੇ ਆਪਣਾ ਪੂਜਾ ਪਾਠ ਕਰੋ ਤੇ ਚਲੋ ਆਪਣਾ ਕਿਚਨ ਚ ਕੰਮ ਕਰਕੇ ਫੇਰ ਬਹਿ ਜਾਓ। ਥੋੜ੍ਹੀ ਦੇਰ ਰੈਸਟ ਕਰੋ।
ਹਾਂਜੀ -ਹਾਂਜੀ ਅ ਦਿਲ ਤੇ ਕਰਦਾ ਜਾਣ ਦਾ। ਬਥੇਰਾ ਦਿਲ ਕਰਦਾ ਜਾਣਦਾ ਲੇਕਿਨ ਕਿਆ ਕਰੀਏ ਗਰਮੀ ਇੰਨੀ ਹੋ ਰਹੀ ਹੈ।
ਗਰਮੀ ਹਾਂਜੀ ਗਰਮੀ ਹੈ ਤੇ ਫਿਰ ਇਹ ਵੀ ਸੋਚਦੇ ਹੈ ਵੀ ਜਾ ਵੇ। ਉਹਨਾਂ ਨੂੰ ਵਿਚਾਰਿਆਂ ਨੂੰ ਖੇਚਲ ਪਾਣੀ ਤੰਗ ਕਰਨਾ ਬੜਾ ਔਖਾ ਜਿਹਾ ਲੱਗਦਾ ਹਨਾ।
ਹਾਂ। ਫੇਰ ਜਦ ਸਾਨੂੰ ਇੰਨੀ ਪਰੇਸ਼ਾਨੀ ਹੁੰਦੀ ਹੈ। ਤੇ ਦੂਜੇ ਬੰਦੇ ਨੂੰ ਨੀ ਹੋਏਗੀ।
ਹਾਂਜੀ -ਹਾਂਜੀ ਇਹ ਤਾਂ ਹੈ ਈ ਏ। ਜਗ੍ਹਾ ਦਾ ਪਤਾ ਅੱਜ ਕੱਲ੍ਹ ਹੈ ਈ ਉਣੀ ਇੱਕ ਕੀ ਏਸੀ ਵੀ ਇੱਕ ਜਾਂ ਵੱਧ ਤੋਂ ਦੋ ਲੱਗੇ। ਘਰਾਂ ਵਿੱਚ ਔਖਾ ਹੋ ਜਾਂਦਾ। ਸਾਰੇ ਜਾਣੇ ਇਕੱਠੇ ਸੋਣਾ ਨਾ ਨੀਂਦ ਨੀ ਆਉਂਦੀ ਸ ਪਾਸੇ ਮਾਰਦੇ ਲੱਘ ਜਾਂਦੀ ਸਾਰੀ ਰਾਤ। ਫਿਰ ਵੀ ਕਿਤੇ ਜਾਓ ਨਾ ਉਪਰੀ ਜਗ੍ਹਾ ਤੇ ਨੀਂਦ ਨੀ ਆਉਂਦੀ ਪਹਿਲਾਂ ਤਾਂ ਛੇਤੀ
ਪਹਿਲੇ ਤੇ ਆਪਣੇ ਸੁਵਿਧਾ ਵਾਸਤੇ ਕਿਤੇ ਤੇ ਏਸੀ ਲਾ ਲਓ ਫਿਰ ਬਾਅਦ ਚ ਕਹੋ ਕੇ ਰੇ ਬਿੱਲ ਨੀ ਆ ਬਿੱਲ ਬਹੁਤ ਆ ਰਹੀ ਹੈ। ਦਿਨ ਰਾਤ ਏਸੀ ਚੱਲਦਾ ਤਾਂ
ਹਾਂਜੀ ਹਾਂਜੀ ਹਾਂ ਏਸੀ ਵੀ ਦੇਖਲਓ ਹੁਣ ਦੋ ਮਹੀਨੇ ਉੱਤੇ ਟਾਈਮ ਹੋ ਗਿਆ ਹ ਤਾਲ ਸੀ ਇਹਨਾਂ ਬਿਜਲੀ ਵਾਲਿਆਂ ਦੀ ਤੇ ਬਿੱਲ ਹਲੇ ਵੀ ਨਹੀਂ ਆਏ।
ਅੱਛਾ ਨਹੀਂ ਇੱਥੇ ਤਾਂ ਆਏ ਗਏ ਹਾਂ ਇੱਧਰ ਤੇ ਆ ਗਏ ਨੇ ਬਿਲ
ਹਾਂਜ-ਹਾਂਜੀ ਸਾਡੇ ਤਾਂ ਇੱਧਰ ਦੀ ਸਾਈਡ ਨੀ ਆਏ ਸਾਡੇ ਹਲੇ ਦੋ ਮਹੀਨੇ ਦੇ ਉੱਤੇ ਹੋ ਚੱਲੇ। ਢਾਈ-ਢਾਈ ਮਹੀਨੇ ਦਾ ਕਹਿੰਦੇ ਤਾਂ ਹੈ ਮਤਲਬ ਦੋ ਮਹੀਨੇ ਤੱਕ ਹੀ ਬਿੱਲ ਜਿਹੜਾ ਕੱਟ ਕੇ ਦਵਾਂਗੇ ਤੁਹਾਡਾ।
ਅੱਛਾ। ਪੰਜਾਬ ਵਾਲੇ ਪਾਸੇ
ਹਾਂਜੀ। ਪੰਜਾਬ ਵਾਲੇ ਪਾਸੇ
ਅੱਛਾ- ਅੱਛਾ।
ਇੱਧਰ ਹੜਤਾਲ ਕੀਤੀ।
ਉੱਧਰ ਤਾਂ ਵੈਸੇ ਵੀ ਪੰਜਾਬ ਵਾਲੇ ਪਾਸੇ ਤੇ, ਅ, ਜੀਰੋ ਆਂਦਾ।
ਨਹੀ ਐਧਰ ਨਹੀਂ- ਨਹੀਂ ਬਿੱਲ ਤਾਂ ਆਉਂਦਾ। ਮਤਲਬ ਏਦਾਂ ਨਾ ਜਿਹੜੀ ਮਤਲਬ ਇਹ ਜਨਰਲ ਕੈਟਾਗਰੀ ਨਾ ਉਹਨਾਂ ਨੂੰ ਮਤਲਬ ਜੇ ਛੇ ਸੌ ਤੱਕ ਯੂਨਿਟਾ ਮਾਫ਼ ਹੈ। ਜੇ ਛੇ ਸੌ ਇੱਕ ਜਾਂ ਛੇ ਸੌ ਦੋ ਹੋ ਗਈਆਂ ਨਾ ਉਹਨਾ ਨੂੰ ਉਹ ਫੇਰ ਸਾਰੀਆਂ ਉਹਨਾਂ ਨੂੰ ਕਨਵਰਟ ਕਰਕੇ ਸਾਰੀਆਂ ਯੂਨਿਟਾਂ ਦੇਣੀਆਂ ਪੈਂਦੀਆਂ ਉਹਨਾਂ ਨੂੰ। ਤੇ ਜਿਹੜੇ ਐਸ ਸੀ ਬੀ-ਸੀ ਉਹਨਾਂ ਦਾ ਇਹ ਪੰਗਾ ਵਾ ਉਹਨਾ ਨੂੰ ਜੇੜਾ ਛੇ ਸੌ ਯੂਨਿਟ ਮਾਫ਼ ਹੈ ਨਾ।। ਓਹਨਾ ਛੇ ਸੌ ਯੂਨਿਟ ਮਾਫ਼ ਰਹਿਣ। ਤੇ ਜੇੜਾ ਉਪਰਲਾ ਬਿੱਲ ਆਊਗਾ ਓਹਨਾ ਨੂੰ ਓਹ ਦੇਣਾ ਪੈਂਦਾ ਬਸ ਤੇ ਜਨਰਲ਼ ਵਾਲਿਆਂ ਨੂੰ ਸਾਰਾ ਈ ਟੋਟਲ਼ ਲੀ ਦੇਣਾ ਪੈਂਦਾ। ਪਿਛਲੀਆਂ ਵੀ ਉਹਨਾਂ ਦੀ ਮਤਲਬ ਹੋ ਜਾਂਦੀ ਹੈ ਕੱਟ ਆਊਟ ਹੋ ਜਾਂਦੀਆਂ ਨੇ ਸਾਰੀਆਂ
ਨਹੀਂ ਮੇਰੀ ਭੈਣ ਤਾਂ ਉੱਥੇ ਹੀ ਰਹਿੰਦੀ ਆ ਪੰਜਾਬ। ਤੇ ਉਹਦਾ ਤਾਂ ਨਹੀਂ ਆਂਦਾ ਬਿੱਲ। ਕਹਿੰਦੀ ਹਲੇ ਤੱਕ ਤਾਂ ਮੇਰੇ ਘਰ ਆਇਆ ਨੀ।
ਹਾਂਜੀ- ਹਾਂਜੀ ਨਹੀਂ ਕਈ ਕੰਟਰੋਲ ਕਰ ਕਰ ਲੈਂਦੇ ਨੇ ਨਾ ਜਿੱਦਾਂ, ਹੁਣ ਕਈ ਫੈਮਲੀਆਂ ਵੱਡੀਆਂ ਹੁੰਦੀਆਂ ਵਾ। ਜਿੱਦਾਂ ਮਤਲਬ ਤੁਹਾਨੂੰ ਪਤਾ ਹੈ ਘਰ ਚ ਤਿੰਨ- ਤਿੰਨ, ਚਾਰ- ਚਾਰ ਰੂਮ ਹੁੰਦੇ ਬੱਚੇ ਵੱਖਰਾ -ਵੱਖਰਾ ਸੈਪਰੇਟ ਪੈਂਦੇ ਆ। ਉਹ ਫੇਰ ਔਖਾ ਹੋ ਜਾਂਦਾ ਨਾ ਉੱਥੇ ਫਿਰ ਛੇ ਸੌ ਯੂਨਿਟ ਕੁਛ ਵੀ ਨੀ ਦੇਖਿਆ ਜਾਵੇ ਤਾਂ ਉਦਾਂ। ਹਮ ਏ ਸੀ ਜਦੋਂ ਚੱਲੇ ਤੇ ਫੇਰ ਬਿੱਲ ਆਉਂਦਾ ਹੀ ਆਉਂਦਾ। ਤਿੰਨ ਚਾਰ ਬਿੱਲ ਆਂਦਾ ਹੀ ਆ। ਸਰਦੀਆਂ ਚੋਂ ਥੋੜਾ ਲੈਸ ਹੋ ਜਾਂਦਾ ਵਾ। ਛੇ ਸੌ ਤੋਂ ਉੱਪਰ ਨਹੀਂ ਹੁੰਦੀ। ਤੇ ਪਰ ਗਰਮੀਆਂ ਚ ਤੇ ਪੁੱਛੋ ਕੋਈ ਨਾ ਗਰਮੀਆਂ ਸੱਤ ਹਜ਼ਾਰ, ਛੇ ਹਜ਼ਾਰ ਏਦਾਂ ਬਿੱਲ ਆਣਾ ਈ ਆਣਾ ਜੇੜੀ ਜਰਨਲ ਵਾਲੇ ਉਹਨਾਂ ਨੂੰ ਥੋੜਾ ਹੈ ਪੰਗਾ। ਹਮ। ਦੂਸਰਿਆਂ ਨੂੰ ਤੇ ਮਾਫ਼ ਉਹਨਾਂ ਦੇ ਭਾਵੇਂ ਦਸ ਯੂਨਟਾਂ ਬਲਿਆਂ ਪੰਦਰਾਂ ਬਲੀਆਂ ਓਹ। ਉਹੀ ਬਿੱਲ ਆਣਾ ਉਹਨਾਂ ਨੂੰ। ਹਾਂਜੀ ਸਾਡੇ ਫੇਰ ਛੇ ਸੌ ਤੋਂ ਉੱਤੇ ਜਿਹੜਾ ਜਿੰਨੀਆਂ ਵੀ ਉਹ ਸਾਰਾ- ਸਾਰਾ ਛੇ ਸੌ ਵੀ ਕਨਵਰਟ ਹੋ ਜਾਂਦੀਆਂ ਵਿਚੇ ਈ। ਹਾਂਜੀ। ਬੜਾ ਪੰਗਾ ਰਹਿੰਦਾ ਬਿੱਲ ਦਾ ਤੇ। ਹਾਂਜੀ -ਹਾਂਜੀ -ਹਾਂਜੀ। ਹਾਂ। ਇੱਥੇ ਬਹੁਤ ਪੰਗੇ ਹੈ। ਐਹ ਪੰਜਾਬ ਹਾਂਜੀ- ਹਾਂਜੀ।
ਉੰਨਾ ਹੀਂ ਦੇਣਾ ਪੈਂਦਾ। ਇੱਥੇ ਹਿਸਾਬ ਨੀ ਉੱਥੇ ਆਮ ਪਾਰਟੀ ਹੈ ਨਾ ਉਧਰਲੇ ਪਾਸੇ
ਹਾਂਜੀ -ਹਾਂਜੀ ਆਮ ਆਦਮੀ ਪਾਰਟੀ ਹਾਂਜੀ। ਹੁਣ ਤੇ ਉਹੀ ਫੇਮਸ ਹੋ ਰਹੀ ਜ਼ਿਆਦਾ ਇੱਥੇ ਮਤਲਬ ਚਲੋ ਫੈਸਿਲਿਟੀਆਂ ਬਹੁਤ ਦੇ ਰਹੇ ਉਦਾ ਤੇ ਯਾਤਰਾ ਮਤਲਬ ਫਿਫਟੀ ਪੰਜਾਹ ਸਾਲ ਤੋਂ ਉੱਪਰ ਜਿਹਨਾਂ ਦੀ ਏਜ ਆ। ਉਹਨਾ ਨੂੰ ਤੀਰਥ ਯਾਤਰਾ ਵਾਸਤੇ ਲੈ ਕੇ ਜਾਂਦੇ ਆ। ਫ੍ਰਰੀ ਲੈ ਕੇ ਜਾਂਦੇ ਦੋ- ਦੋ, ਤਿੰਨ- ਤਿੰਨ ਦਿਨ ਟੂਰ ਹੁੰਦਾ ਉਹਨਾਂ ਦਾ ਖਾਣਾ- ਖੁਣਾ ਪ੍ਰੋਵਾਈਡ ਕਰਦੇ ਨੇ। ਰਹਿਣ ਦੀ ਜਗ੍ਹਾ ਪ੍ਰੋਵਾਈਡ ਕਰਦੇ ਆ। ਮਤਲਬ ਸਾਰੀ ਰਿਸਪੋਂਸੀਬਿਲਿਟੀ ਉਹਨਾਂ ਦੀ ਹੋ ਜਾਂਦੀ ਹੈ ਜਿਹੜੀ ਯਾਤਰਾ ਕਰਵਾ ਲਿਆ ਕਹਿੰਦੇ ਹਾਂਜੀ ਹਾਂਜੀ ਹਾਂ ਨਹੀਂ ਇੱਥੇ ਇਹ ਤਾਂ ਚਲੋ ਹੈਗੀ ਆ ਵੀ ਹੁਣ ਜਿਹੀ ਸ਼ੁਰੂ ਹੋਈ ਹੈ ਕੋਈ ਪਤਾ ਨੀ ਹੁ ਫਿਰ ਰੌਲਾ ਪਾਇਆ ਵੀ ਜਿਹੜੇ ਜਨਰਲ ਕੈਟਾਗਰੀ ਦੀਆਂ ਲੇਡੀਜ਼ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਇਆ ਆਊਗਾ ਅਕਾਊਟ ਚ ਤੇ ਜਿਹੜੀਆਂ ਦੂਸਰੀਆਂ ਉਹਨਾਂ ਨੂੰ ਪੰਦਰਾਂ ਪੰਦਰਾਂ ਸੌ ਆਊਗਾ ਹਾਂਜੀ ਦੇਖੋ ਫਾਰਮ ਫੁਰਮ ਭਰਦੇ ਵੀ ਪਏ ਆ ਵਿੱਚ ਵਿਚ ਤੇ ਹਾਂਜੀ ਹਾਂ ਸ਼ੁਰੂ ਕੀਤਾ ਕੀਤੀ ਆ ਸਕੀਮ ਨੇ ਸ਼ੁਰੂ ਕੀਤੀ ਆ ਸਕੀਮ ਤੇ। ਹੁਣ ਇੱਕ ਜੁਲਾਈ ਨੂੰ ਕਹਿੰਦੇ ਆ ਸਾਰਿਆਂ ਦੇ ਅਕਾਊਂਟ ਚ ਆਣਗੇ ਪੈਸੇ। ਦੇਖੋ ਹੁਣ ਆਂਦੇ ਕੇ ਨੀ ਆਂਦੇ ਉਹ ਤੇ ਆਏ ਗੇ ਤੇ ਫੇਰ ਹੀ ਹੈ, ਹਾਂਜੀ- ਹਾਂਜੀ ਲਾਈਨਾਂ ਚ ਲੱਗ- ਲੱਗ ਕੇ ਸਾਰੀਆਂ ਆ ਜਾਣ ਵਧੀਆ, ਸਹੀ ਗੱਲ ਹੈ। ਕਹਿੰਦੇ ਤਾਂ ਹੈ ਬੜੀਆਂ ਵੀਡੀਓ ਵਾਇਰਲ ਹੋਣ ਡਈਆਂ।
ਹਾਂਜੀ-ਹਾਂਜੀ ਇਹ। ਹੈ ਹੀ ਹੈ ਹਮ ਬੜੇ ਐਕਸਾਈਟਮੈਂਟ ਆ ਦੇਖੋ ਹੁਣ ਅੱਗੋਂ ਆਂਦੇ ਕੇ ਨੀ ਆਂਦੇ ਜਨਾਨੀਆਂ ਲੇਡੀਜ਼ ਜੇੜੇ ਪਾਗਲ ਹੋਈਆਂ ਪਈਆਂ। ਓਹ ਲਾਈਨਾਂ ਚ ਲਾਗ ਲਾਗ ਕੇ ਜੇੜੀਆਂ ਫਾਰਮ ਭਰਵਾਉਣ ਦੀਆਂ ਆਪਣੇ। ਕਿਆ ਬੁਰਾ ਹਾਂਜੀ ਬਿਲਕੁਲ ਸਹੀ ਗੱਲ ਹੈ ਆ ਦੇਖੋ ਹੁਣ ਆਉਂਦੇ ਕਿਤੇ ਕਿਦੇ ਅਕਾਊਟ ਚ ਆਉਂਦੇ ਕਿਤੇ ਨਹੀਂ ਆਉਂਦੇ ਨਾ ਹਮ ਇਹ ਵੀ ਬੜੇ ਪੰਗੇ ਖਾਣੇ
ਇੱਥੇ ਸਾਡੇ ਵੀ ਪਹਿਲਾਂ ਮੋਦੀ ਨੇ ਪਾਏ ਸੀਗੇ ਅਹ ਛੇ ਛੇ ਹਜ਼ਾਰ ਅੱਠ ਹਜ਼ਾਰ ਰੁਪਏ ਪਤਾ ਨੀ ਕਿਦਾ ਜਨਾਨੀਆਂ ਦੇ ਆ ਗਏ ਸੀ ਮੇਰੇ ਤਾਂ ਆਏ ਨੀ ਸਾਡੇ ਜਿੰਨੇ ਵੀ ਸੀਗੇ
ਹਾਂਜੀ ਇੱਕ ਕਾਰਡ ਕੂਡ ਬਣਦਾ ਨਾ ਇਹਨਾਂ ਦਾ ਕੋਈ ਜ ਕੋਈ ਕਾਰਡ ਕੂਡ ਬਣਦਾ ਵਾ ਉਹ ਬਣਵਾਉਣੇ ਪੈਂਦੇ ਆ ਤੇ ਫੇਿਰ ਉੱਥੇ ਆਉਂਦੇ ਆ ਇਹ ਪੈਸੇ
ਪਤਾ ਨੀ ਇੱਥੇ ਸਾਨੂੰ ਪਤਾ ਹੀ ਨਹੀਂ ਇੰਨਾ ਧਿਆਨ ਹੀ ਨ ਦੇਹੀਦਾ ਸਾਡੇ ਇੱਥੇ ਮੁਸਲਮਾਨ ਬਹੁਤ ਹੈ ਨਾ ਤੇ ਮੁਸਲਮਾਨ ਜਿਆਦਾ ਇਹਨਾਂ ਨੂੰ ਪਤਾ ਰਹਿੰਦਾ
ਹਾਂਜੀ ਹਾਂਜੀ ਨਹੀਂ ਆਸੇ ਪਾਸੇ ਕਿਸੇ ਕੋ ਪੁੱਛ ਕੇ ਥੋੜ੍ਹੀ ਬਹੁਤ ਨੌਲੇਜ ਲੈ ਲਈ ਦੀ ਹੁੰਦੀ ਹੈ ਫੇਿਰ ਦੱਸ ਦਿੰਦੇ ਆ ਜਾਂ ਕੋਈ ਨਾ ਨੇਬਰ
ਨਹੀਂ ਉਹ ਸਾਈਬਰ ਕੈਫੇ ਤੇ ਘਰ ਦੇ ਨੇੜੇ ਹੀ ਨੇ ਸਾਈਬਰ ਕੈਫੇ ਤੇ ਘਰ ਦੇ ਨੇੜੇ ਹੀ ਨੇ ਲੇਕਿਨ ਇਹ ਸਕੀਮਾਂ ਤਾਂ ਸਾਨੂੰ ਨੀ ਪਤਾ ਰਹਿੰਦਾ ਮੁਸਲਮਾਨ ਬਹੁਤ ਸਕੀਮਾਂ ਯੂਜ ਕਰਦੇ ਨੇ
ਹਾਂ ਬਹੁਤ ਕਰਦੇ ਨੇ ਇਹ ਤਾਂ ਬਹੁਤ ਕਰਦੇ ਆ ਹਾਂਜੀ ਹਾਂ ਸਾਡੇ ਵੀ ਐਸੀ ਬਸ ਜਿਹੜੇ ਰਹਿੰਦੇ ਨੇ ਹਾਂਜੀ ਮੁਸਲਮਾਨ ਹਾਂਜੀ ਇਹ ਤਾਂ ਹੈ
ਹੋਰ ਬੱਚੇ ਸੌਂ ਗਏ
ਹਾਂਜੀ ਹਾਂਜੀ ਬਸ ਸੋਣ ਦੀ ਤਿਆਰੀ ਕਰਦੇ ਪਏ ਆ ਹਾਂ ਖਾਣਾ ਖੁਣਾ ਖਾ ਲਿਆ ਬਸ ਆਪਣੇ ਮੋਬਾਈਲ ਤੇ ਲੱਗੇ ਹੋਏ ਆ ਥੋੜੇ ਜਿਹੇ ਬਸ ਕਹਿੰਦੇ ਮਮਾ ਥੋੜਾ ਜਿਹਾ ਫੋਨ ਚਲਾਉਣਾ ਫੋਨ ਚਲਾ ਕੇ ਫਿਰ ਸੁਣਦੇ ਹ ਆ ਫੋਨ ਚਲਾਉਂ ਚਲਾ ਚਲਾ ਕੇ ਕਹਿੰਦੇ ਨੀਂਦ ਆ ਜਾਂਦੀ ਸਾਨੂੰ ਏਦਾਂ ਨੀਦ ਨੀ ਆਉਂ ਮੈਂ ਕਿਹਾ ਚੰਗੀ ਹੈਬਿਟ ਆ ਤੁਹਾਡੀ ਹਮ
ਅੱਛਾ ਸਹੀ ਨ ਹੈ ਬੱਚੇ ਅੱਜ ਕੱਲ੍ਹ ਦੇ ਕਿੱਥੇ ਮੰਨਦੇ ਨੇ
ਕਿੱਥ ਮੰਨਦੇ ਹਾਂ ਕੋਈ ਕਾਰਟੂਨ ਦੇਖਣਾ ਮੈਂ ਮੇਰੀ ਥੋੜ੍ਹੀ ਜਿਹੀ ਫਿਲਮ ਰਗੀ ਬਸਮਨ ਦੀ ਲੈਂਦਾ ਥੋੜੀ ਜਿਹੀ ਰਗੀ ਸਿੱਧੀ ਜਾਂਦੇ ਆ ਹਮ ਕੋਸ਼ਿਸ਼ ਹੁੰਦੀ ਗਿਆਰਾਂ ਵਜੇ ਤੱਕ ਸੋ ਜਾਣ ਨਹੀਂ ਨਹੀਂ ਲੜਾਈ ਫੇਿਰ ਬਸ ਏਦਾਂ ਹੁਣ ਬੇਟਾ ਮੇਰਾ ਵੱਡਾ ਵਾ ਬੇ ਕਿ ਮੇਰੀ ਮਤਲਬ ਗਈ ਬਾਹਰ ਗਈ ਹੋਈ ਆ ਯੂਕੇ ਤੇ ਬੇਟਾ ਆਪ ਪਲੱਸ ਟੂ ਦੇ ਪੇਪਰ ਦਿੱਤੇ ਉਹਨੇ ਤੇ ਇੱਕ ਛੋਟਾ ਬੇਟਾ ਮੇਰਾ ਹਾਂਜੀ ਇੱਕ ਛੋਟਾ ਬੇਟਾ ਮੇਰਾ ਉਹ ਨਾਈਨਥ ਚ ਪੜ੍ਹਦਾ ਉਹ ਸ਼ਰਾਰਤੀ ਆ ਥੋੜਾ ਛੋਟਾ ਵੱਡਾ ਤੇ ਚਲੋ ਹੁਣ ਥੋੜਾ ਸਿਆਣਾ ਹੋ ਗਿਆ ਮਚਰ ਬਚਾ ਲੱ ਪਿਆ ਹਾਂਜੀ ਛੋਟਾ ਜਿਆਦਾ ਤੰਗ ਕਰਦਾ ਹੈ
ਛੋਟੇ ਤਾਂ ਫੇਰ ਹੁੰਦੇ ਹੀ ਲਾਡਲੇ ਲਿਆ ਵੀਏ ਉਹ ਤੰਗ ਕਰਨਗੇਈ
ਲੜ ਲ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਹ ਉਹ ਜ਼ਿਆਦਾ ਤੰਗ ਕਰਦਾ ਹੈ ਛੋਟਾ ਉਹ ਤਾਂ ਖਾਣ ਪੀਣ ਵਿੱਚ ਵੀ ਨੁਕਸ ਕੱਢੇਗਾ ਸਬਜ਼ੀ ਮੰਮਾ ਤੁਸੀਂ ਬਣਾਓ ਕੋਈ ਨਾਨੀ ਉਹਦੇ ਆਏ ਹੋ ਹੀ ਹੈ ਨਹੀਂ ਮਮਾ ਮਨੂੰ ਸੈਪਰੇਟ ਕਹਿੰਦਾ ਕਹਿੰਦੇਮਾ ਨਾਨੀ ਨੂੰ ਨਾ ਬੋਲੀ ਸਬੀ ਬਣਾਉਣਾ ਵਾ ਫਿਰ ਤੁਸੀਂ ਬਣਾਓ ਮੈਂ ਤੁਹਾਡੇ ਹੱਦੀ ਖਾਉਣੀ ਨਹੀਂ ਕ ਚੱਲ ਕੋਈ ਨ ਦਾਂ ਚਦਾ ਹੈ ਹਾਂਜੀ ਉਹ ਬ ਹਾਂ ਮੰਮੀ ਨੂੰ ਰਾਮ ਨੀ ਮੰਮੀ ਉਹ ਸਗੋਂ ਕਹੂਗੀ ਨਹੀਂ ਮੇਰੀ ਮਦਰ ਰੈਸਟ ਕਰ ਰਹੇ ਮੈਂ ਬਣਾ ਦਿੰਨੀ ਆ ਨਹੀਂ ਨਾਨੀ ਤੁਸੀਂ ਰਹਿਣ ਦ ਮੰਮਾ ਬਣਾਉਗੇ ਹਮ ਉਹ ਨੀ ਰੋਟੀ ਤੇ ਉਹ ਬਸ ਮੇਰੇ ਹੱਥੋਂ ਖਾਂਦਾ ਜਾਂ ਆਪਣੀ ਮਾਸੀ ਕੋਲ ਬਸ ਹ ਹਮ ਬਾਕੀ ਹਾਂਜੀ ਹਾਂਜੀ ਠੀਕ ਹੈ ਜੀ ਮੈ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ